ਓਹ।
ਸਸ਼੍ਰੀ ਕਾਲ ਜੀ।
ਸਸ੍ਰੀ ਕਾਲ ਜੀ, ਹੋਰ ਕੀ ਹਾਲ ਨੇ?
ਹਾਂਜੀ ਵਧੀਆ। ਤੁਸੀਂ ਸੁਨਾਓ?
ਬਸ ਵਦੀਆ-ਵਦੀਆ, ਔਰ ਕੀ ਕਰਦੇ ਪਏ ਸੀ?
ਬਸ ਚਾਅ ਪੀ ਰੇਅ ਆ, ਆ ਜੋ ਪੀ ਲੋ।
ਬਸ-ਬਸ, ਪੀਓ।
ਅੱਛਾ, ਤੁਸੀਂ ਪੀਜੀ?
ਬਸ, ਮੈਂ ਹੁਨੇ ਥੋੜੀ ਦੇਰ ਹੋਗੀ ਏ ਪੀਤੀ ਏ, 'ਤੇ ਬਸ। ਹੁਨ ਥੋੜਾ ਰਾਤ ਦਾ ਦੇਖਾਂਗੇ ਕੀ ਬਨਾਨੈ? ਵੇਖਨੇ ਆ, ਬੱਚਿਆਂ ਨੂੰ ਪੁੱਛਨੇ ਆ, ਕੀ ਖਾਨੈ ਦੱਸੋ?
ਅੱਛਾ, ਔਰ ਦੁਪੈਰੇ ਕੀ ਖਾਇਆ ਸੀ?
ਅੱਜ ਅਸੀਂ ਦੁਪਹਿਰੇ ਆਲੂ -ਬੈਂਗਣ ਬਨਾਏ ਸੀ।
ਅੱਛਾ।
ਹਾਂ, ਬਸ ਉਹ ਖਾਏ ਸੀ, ਨਾਲ ਚਾਵਲ ਬਨਾ ਲਏ ਸੀ।
ਅੱਛਾ, ਵਦੀਆ।
ਹੂੰ- ਹੂੰ।
ਹੋਰ ਬਾਰਿਸ਼ ਹੋ ਰੀ ਏ ਉੱਥੇ?
ਬਾਰਿਸ਼ ਤੇ ਕੋਈ ਵੀ ਨੀ ਜੀ ਇੱਥੇ 'ਤੇ। ਪਤਾ ਨੀ, ਸਮਝ ਨੀ ਆ ਰੇਆ ਮੌਸਮ ਕੀ ਬਨਿਆ ਦੈ, ਕੀ ਨਈ ਬਨਦਾ ਪੇਆ ਮੌਸਮ। ਸਮਝ ਨੀ ਆ ਰੇਆ ਮੌਸਮ ਦਾ ਨਾ ਗਰਮੀ ਏ, ਨਾ ਠੰਡ ਏ, ਨਾ ਠੰਡਾ ਮੌਸਮ ਏ।
ਹਾਂਜੀ, ਐੱਥੇ ਤੇ ਮੀਂਅ ਆ ਕੇ ਵੀ ਐੰਨੀ ਗਰਮੀ ਹੋਈ ਦੀ ਏ।
ਐਂਜ ਹੋਇਆ ਦੈ, ਬਾਰਿਸ਼ ਆਂਦੀ ਏ, ਫੇਰ ਉਹ ਉਮਸ ਹੋ ਜਾਂਦੀ ਏ। ਜ਼ਮੀਨ ਵਿੱਚੋ ਭਬੱਕਾ ਨਿਕਲਨ ਲੱਗ ਜਾਂਦਾ, ਜੀਅ ਨੀ ਕਰਦਾ ਬਾਰ ਜਾਨ ਨੂੰ।
ਹੋਰ ਬਸ ਐਈ ਐ, ਸਾਰੇ ਪਾਸੇ ਇਵੇਂ ਹੁੰਦਾ ਪਿਐ।
ਹੋਰ ਓਈ 'ਤੇ।
ਹਾਂਜੀ।
ਸਮਝ ਈ ਨਈ ਆਂਦਾ ਪੇਆ ਕੀ ਹੁੰਦਾ ਪੇਐ, ਕੀ ਨਈ ਹੁੰਦਾ ਪੇਆ, ਕੀ? ਕਰਦੇ ਪਏ ਨੇ ਲੋਕੀ, ਰੱਬ ਵੀ ਪਤਾ ਨੀ ਕੀ ਕਰਦਾ ਪੇਐ?
ਹੋਰ ਬਸ ਐਈ ਐ, ਬੰਦੇ ਕਈ ਤਾ ਫਸਲਾਂ ਈ ਨਈ ਲਾਂਦੇ ਪਏ।
'ਤੇ ਸਗੋਂ ਬਾਰਿਸ਼ ਹੋਨੀ ਚਾਈਦੀ ਏ।
ਦਿਨ ਰੋਜ਼ ਹੀ ਪਰ ਆਵੇ ਤਾਂ। ਹੈਲੋ
ਉਹੀ ਤੇ ਆਏ ਤਾਂ ਹੀ ਤੇ ਬਾਰਿਸ਼ ਆਂਦੀ ਨੀ ਪਈ।
ਹਾਂਜੀ ਬਸ। ਕਈ ਤੇ ਫਸਲਾਂ ਈ ਨਹੀ ਲਾਂਦੇ ਪਏ ਐਸੇ ਕਰਕੇ।
ਹਾਂ ਉਹੀ ਤੇ ਉਹਨਾਂ ਦਾ ਵੀ ਕਿੰਨਾ ਨੁਕਸਾਨ ਹੁੰਦਾ ਹੋਣਾ ਵੇ।
ਹਮ ਬੜਾ ਈ ਜਾਦਾ। ਹਾਂਜੀ
ਹਾਂ ਤੇ। ਹਮ ਹੋਰ?
ਹੋਰ ਬਸ। ਦੇਖੋ, ਅਸੀਂ ਰਾਤੀ ਹੁਣ ਚਾਵਲ ਬਣਾਵਾਂਗੇ।
ਅੱਛਾ, ਅੱਛਾ, ਅੱਛਾ। ਅੱਜ ਮੈਂ ਵੀ ਸੋਚ ਰੀ ਆ। ਚਲੋ, ਚਾਵਲ ਹੀ ਬਣਾ ਲਈਏ ਥੋੜੇ ਜੇ ਪਰ ਉਹ ਇਹ ਫੇਰ ਬੱਚੇ ਫੇਰ ਹਾਂ।
ਫੇਰ ਤੁਸੀਂ ਕਿਵੇਂ ਖਾਂਦੇ ਓ? ਮਤਲਬ ਪੂਰੀ ਮਿਕਸ ਵਗੈਰਾ ਕਰ ਕੇ ਸਬਜ਼ੀ ਵਗੈਰਾ ਯਾ ਵੈਸੀ ਹੀ ਸਿੰਪਲ।
ਸਿੰਪਲ ਤੇ ਕਈ ਵਾਰ ਸਿੰਪਲ ਹੀ ਬਣਾ ਲੈਂਨੇ ਆਂ, ਕਈ ਵਾਰ ਉਂਝ ਵੀ ਬਣਾ ਲੈਂਨੇ ਆਂ। ਮਿਕਸ ਵੀ ਮਿਕਸ ਵੈਜ ਵਾਕਣ ਬਣਾ ਲਈਦੈ ਸਾਰੀਆਂ ਸਬਜ਼ੀਆਂ ਪਾ ਕੇ ਨਾ ਵਿੱਚ।
ਹਮ ਹਮਮ
ਹਾਂ ਤੇ ਉਹ ਬਣਾ ਲੈਣੇ ਆਂ।
ਵਧੀਆ ਔਰ।
ਹਮ ਉਹ ਬਣਾ ਲੈਣੇ ਆਂ ਤੇ ਬਸ ਫੇਰ ਉਹ ਬੱਚੇ ਖਾ ਲੈਣ ਜਿਹੜੀ ਸਾਬ ਨਾਲ ਚੀਜ਼ ਬੱਚੇ ਖਾ ਲੈਣ।
ਹਾਂਜੀ, ਬਸ ਉਹੀ ਬੱਚਿਆਂ ਦੇ ਹਿਸਾਬ ਨਾਲ ਈ ਬਣਦੀ ਏ ਚੀਜ਼।
ਹਾਂ ਫਿੱਕਾ ਖਾਂਦੇ ਨੇ ਮਿਰਚ ਆਲਾ ਖਾਂਦੇ ਨੀ ਐ।
ਹਮ
ਹਮ, ਉਹੀਓ ਨਾ ਬਸ ਬੱਚਿਆਂ ਦੇ ਹਿਸਾਬ ਨਾਲ ਹੀ ਬਣਦੈ। ਉਹੀਓ ਜਿਹੜਾ ਖਾ ਲੈਣ ਤੇ ਬਸ ਓਈ। ਫੇਰ ਅਸੀਂ ਵੀ ਕਹਿਨੇ ਹਾਂ ਚੱਲ ਬੱਚਾ ਖਾਂਦਾ ਤੇ ਪਿਐ ਨਾ ਕੁਛ।
ਹਾਂਜੀ, ਬਈ ਬਾਰ ਦਾ ਤੇ ਨਹੀਂ ਖਾਂਦਾ ਪਿਆ ਹੋਰ ਕੀ।
ਹਾਂ ਉਹੀ ਤੇ ਫੇਰ ਅਸੀਂ ਵੀ ਕਹਿੰਨੇ ਚੱਲ ਠੀਕ ਏ ਚੰਗੈ। ਜਿਵੇਂ ਵੀ ਏ ਖਾਂਦੇ ਤਾਂ ਪਏ ਨਾ
ਹੋਰ ਕੀ ਸਈ ਐ, ਘਰ ਦਾ ਵਧੀਆ ਖਾਂਦੇ ਪਏ ਨੇ।
ਹੋਰ ਉਹੀ ਤੇ ਤਾਂ ਹੀ ਤੇ ਫੇਰ ਮੈਂ ਕਿਹਾ ਚੱਲ
ਹਾਂਜੀ ਵਧੀਐ ਯਾਰ ਤੇ ਹੋਰ ਸੂਟ-ਵੂਟ ਨੀ ਸਵਾਏ ਤੁਸੀਂ?
ਨਾ ਕਿੱਥੇ ਕਿਹਦੇ ਕੋਲ ਸਵਾਈਏ ਮੈਨੂੰ ਕੋਈ ਟੇਲਰ ਈ ਨੀ ਮਿਲਦਾ ਬੇਆਂ ਚੱਜ ਦਾ।
ਅੱਛਾ ਤੁਸੀਂ ਆਪ ਈ ਸੀ ਲੋ।
ਮੈਂਨ ਤੇ ਔਨਲਾਈਨ ਤੇ ਮੈਂ ਦੇਖੋ ਨੀ ਲੈਂਦੀ ਮੈਨੂੰ ਤੇ ਔਨਲਾਈਨ ਸਮਝ ਨੀਂ ਆਂਦੇ ਸੂਟ ਔਨਲਾਈਨ ਤੇ ਮੈਂ ਬਿਲਕੁਲ ਵੀ ਨੀ ਲੈ ਕੇ ਖੁਸ਼ ਨੀ ਆ ਮੈਂ ਤੇ
ਹਮ ਕਈ ਚੀਜ਼ਾਂ ਈ ਸਈ ਨਿਕਲਦੀਐ ਔਨਲਾਈਨ ਦੀ ਤੇ।
ਥੋੜਾ ਬੋਤ ਈ ਸਮਾਨ ਸਈ ਨਿਕਲਦੈ ਇੰਨਾ ਨੀ ਸਹੀ ਨਿਕਲਦਾ ਸਮਾਨ।
ਹਾਂ ਬਸ
ਓਹੀ ਤੇ
ਹਰ ਚੀਜ਼ ਇਵੇਂ ਨਿਕਲਦੀ ਏ ਕਈ ਬਾਈ ਚਾਂਸ ਹੋਣਗੇ ਇੱਕ ਦੋ ਚੀਜ਼ਾਂ
ਚੰਗੀ ਕੋਈ ਚੀਜ਼ ਆ ਜਾਏ ਤੇ ਆਜੇ, ਮੈਨੂੰ ਤੇ ਸਮਝ ਨੀ ਆਂਦੀ ਓਨਲਾਈਨ ਚੀਜ਼ਾਂ ਤੇ ਮੈਨੂੰ ਬਿਲਕੁਲ ਵੀ ਨੀਂ ਸਮਝ ਆਂਦੀ।
ਹੂੰ-ਹੂੰ।
ਔਰ
ਔਰ ਕੀ
ਹੂੰ, ਹੋਰ ਸੁਨਾਓ ਤੁਸੀਂ ਕਿਤੇ ਗਏ ਨੀ ਘੁੰਮਨ?
ਕਿੱਥੇ ਜਾਨਾ ਐ, ਸਕੂਲ ਖੁੱਲ੍ਹੇ ਹੋਏ ਨੇ ਸਕੂਲ ਜਾਂਨੇ ਆਂ।
ਅੱਛਾ ਹਾਂ ਤੁਆਡੇ ਤੇ ਸੱਚੀ ਸਕੂਲ ਜਾਂਦੇ ਤੁਸੀਂ ਹਾਂ ਹੂੰ।
ਤੇ ਬਸ ਓਥੋਂ ਆਨੇ ਆਂ ਚਾਰ-ਚਾਰ ਵੱਜ ਜਾਂਦੇਨ। ਇਵੇਂ ਈ ਟਾਈਮ ਨਿਕਲ ਜਾਂਦਾ ਐ ਪੂਰਾ।
ਟਾਈਮ ਨਿਕਲ ਜਾਂਦਾ। ਓ ਤੇ ਹੈ।
ਹੁਨ ਸਾਡਾ ਹੀ ਬਸ ਇੰਜੇ ਹੀ ਟਾਈਮ ਨਿਕਲ ਜਾਂਦਾ ਐ, ਨਾ ਕਿੱਥੇ ਬੱਚੇ ਸਵੇਰੇ ਜਾਂਦੇ ਸਕੂਲ, ਸਕੂਲ ਜਾਂਦੇ ਸਾਡੇ ਫਿਰ ਕੰਮ ਆਲੀ ਥੋੜੀ ਗਈ ਹੋਈ ਏ।
ਹਾਂਜੀ।
ਆਪ ਅਸੀਂ ਕੰਮ ਕਰਨੀ ਆ ਫੇਰ ਸਾਰਾ ਬੱਚੇ ਵੀ ਛੋਟੇ ਆ ਫੇਰ ਬਸ ਔਖਾ ਹੋ ਜਾਂਦਾ ਬੜਾ ਈ ਜਾਦਾ, ਹੂੰ, ਬਸ ਫੇਰ ਟਾਈਮ ਦਾ ਪਤਾ ਈ ਨੀ ਲੱਗਦਾ ਸਾਰਾ ਦਿਨ ਈ ਨੀ ਪਤਾ ਲੱਗਦਾ।
ਹੂੰ, ਹੂੰ, ਹੂੰ।
ਹੋਰ
ਬਸ ਦਿਨ ਤੇ ਐਵੇਂ ਈ ਨਿਕਲੀ ਜਾ ਰਏ ਨ।
ਓਹੀ ਤਾਂ ਟਾਈਮ ਪਤਾ ਈ ਨੀ ਲੱਗਦਾ ਇੰਜ ਏ ਨਿਕਲ ਸਕੀ ਹੋਰ ਸਾਰਾ ਦਿਨ ਨਿਕਲ ਜਾਂਦਾ ਪਤਾ ਨੀ ਲੱਗਦਾ। ਅਗਲਾ ਮਹੀਨਾ ਆ ਜਾਂਦਾ ਜਾਂ ਪਤਾ ਨੀ ਲੱਗਦਾ।
ਹੋਰ, ਜੁਲਾਈ ਦੀ ਅੱਜ ਅਠਾਰਾਂ ਹੋ ਗੀ। ਬਾਂਰਾ ਦਿਨ ਪਏ ਨੇ ਬਸ, ਹੋਰ, ਹੋਰ। ਕਿ ਬਸ ਐਈ ਐ।
ਹੋਰ
ਓਹੀ ਤੇ ਗੱਲ ਏ ਨਾ ਬਸ ਪਤਾ ਨੀ ਲੱਗਦਾ ਦਿਨ ਦਾ, ਕਿਵੇਂ ਨਿਕਲ ਜਾਂਦੇ ਨ ਦਿਨ। ਸਮਝ, ਸਮਝ ਈ ਨੀ ਔਰ ਅਗਸਤ ਤੋਂ ਤਿਓਹਾਰ ਸ਼ੁਰੂ ਨੇ, ਪੰਦਰਾਂ ਅਗਸਤ ਆ ਗਈ ਆ ਹੋਰ। ਰੱਖੜੀ ਆ ਗਈ ਆ, ਤੋਹਾਰ ਆ ਗਏ ਨੇ ਅਗਸਤ ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਚਾਰ ਮਹੀਨੇ ਐ ਗਏ।
ਇਵੇਂ ਈ ਨਿਕਲ ਜਾਂਦੇ ਨ ਸਾਲ ਹੂੰ ਹੂੰ।
ਪਤਾ ਈ ਨੀ ਲੱਗਦਾ ਟਾਈਮ ਕਿਵੇਂ ਨਿਕਲਦਾ ਪੇਆ ਬਿਲਕੁਲ ਟਾਈਮ ਨੀ ਪਤਾ ਤਾ ਲੱਗਦਾ ਕਿਵੇਂ ਨਿਕਲ ਜਾਂਦਾ, ਸਾਲ ਈ ਨੀ ਪਤਾ ਲੱਗਦਾ ਸਾਲ ਕਿਵੇਂ ਨਿਕਲ ਗਏ ਨ। ਮੀਨੇ ਤੇ ਫੇਰ ਦੂਰ ਹੈਗੇ ਨੇ, ਸਾਲ ਈ ਨੀ ਪਤਾ ਲੱਗਦਾ।
ਹੋਰ ਕਿ ਇਵੇਂ ਈ ਨਿਕਲ ਜਾਂਦੇ ਨ।
ਇੱਕ ਟਾਈਮ ਤੇ ਖਰਾ ਹੈ ਬਈ ਚੱਲ ਨਿਕਲ ਟਾਈਮ ਬੀਤਦਾ, ਫਿਰ ਕੈਂਦੇ ਯਾਰ ਟਾਈਮ ਬੋਹਤ ਜਲਦੀ ਬੀਤਦਾ। ਨਿਕਲਦਾ ਤੇ ਪੇਆ ਪਰ ਬੋਹਤ ਜਲਦੀ ਨਿਕਲਦੈ। ਹਾਂ, ਦੋ ਹਜ਼ਾਰ ਬਾਈ ਲੋਕਡਾਊਨ ਤੇ ਬਾਅਦ ਨਾ ਲੋਕਡਾਊਨ ਦੇ ਬਾਅਦ
ਹਮ, ਹਾਂਜੀ!
ਈ ਟਾਈਮ ਨਿਕਲਦਾ ਪਿਆ ਏ
ਹਾਂ, ਬਸ।
ਹਮ!
ਤੇ ਬਸ ਇਹੀ ਐ।
ਉਹੀ ਤੇ, ਟਾਈਮ ਇੰਝ ਨਿਕਲਦਾ ਪਿਆ ਵਾ ਸਮਝ ਹੀ ਨਹੀਂ ਆਉਂਦਾ ਕਿਵੇ ਟਾਈਮ ਨਿਕਲ ਜਾਂਦਾ ਵੇ।
ਹੁੰ। ਬਸ ਕੱਟੀ ਜਾਓ, ਬੱਚੇ ਵੱਧੀ ਜਾ ਰਹੇ ਨੇ। ਬੱਚਿਆਂ ਦਾ ਪਤਾ ਨੀਂ ਲੱਗਦਾ।
ਬੱਚਿਆਂ ਦਾ ਪਤਾ ਨੀ ਲੱਗਦਾ ਕਿਵੇਂ ਦਿਨ ਮ ਕਹਿਣ ਦਾ ਮਤਲਬ ਦੇਖੋ ਟਾਈਮ ਪਤਾ ਈ ਨੀਂ ਏ, ਕਿੱਥੋਂ ਆ ਟਾਈਮ ਕੱਢਣਾ ਕਿੱਥੋਂ ਨਹੀਂ ਕੱਢਣਾ ਝੱਟ ਐ ਗਿਆ, ਇਹ ਗਿਆ, ਇਹ ਗਿਆ।
ਬਸ ਹਾਂ।
ਦਿਨ ਗਿਆ, ਉਹ ਗਿਆ, ਉਹ ਗਿਆ, ਉਹ ਗਿਆ
ਹਾਂ -ਹਾਂ।
ਪੂਰਾ ਦਿਨ ਨੀ ਪਤਾ ਲੱਗਦਾ ਪੂਰਾ ਦਿਨ ਜਿੰਨੂ ਕਹਿੰਦੇ ਨਾ
ਔਰ। ਦਿਨ ਜੋ ਜੋਬ ਕਰਦੇ ਨੇ, ਉਹਨਾਂ ਦਾ ਤਾਂ ਦੇਖੋ ਸਾਰਾ ਦਿਨ ਹੀ ਨਿਕਲ ਜਾਂਦਾ।
ਸਾਰਾ ਦਿਨ ਨਿਕਲ ਜਾਂਦਾ।
ਕਿਉਂਕਿ ਬੰਦਾ ਸਵੇਰੇ ਨਿਕਲਦਾ ਹੈ ਰਾਤੀ ਆਉਂਦਾ ਨੇ ਤੇ ਆ ਕੇ ਸੋ ਗਿਆ। ਫਿਰ ਸਵੇਰੇ ਉੱਠ ਕੇ ਉਹੀ ਚੀਜ਼, ਲਾਈਫ ਦੇ ਅੰਦਰ ਕੁਛ ਹੋਰ ਚੱਲਦਾ ਹੀ ਨਹੀਂ ਪਿਆ। ਸਿਰਫ ਇਹ ਈ ਰਹਿ ਗਿਆ।
ਤਾ ਹੀ ਨਹੀਂ ਲਗਦਾ ਪਿਆ ਟਾਈਮ।
ਹੋਰ, ਕਿੱਥੇ ਪਹਿਲੇ ਬੱਚਿਆਂ ਦੀ ਸਕੂਲ, ਸਕੂਲਿੰਗ ਟਾਈਮ ਵੀ ਬੱਚਾ ਸੱਤ ਵਜੇ ਜਾਂਦਾ ਸੀ, ਬਾਰਾਂ ਵਜੇ ਘਰ ਸੀ। ਹੁਣ ਬੱਚਾ ਦੋ -ਦੋ ਢਾਈ -ਢਾਈ ਤਿੰਨ -ਤਿੰਨ ਵਜੇ ਘਰ ਆਉਂਦਾ ਐ ਬੱਚਾ, ਪੰਜ ਵਜੇ ਫਿਰ ਕੋਚਿੰਗ ਉੱਠ ਕੇ ਚਲਾ ਜਾਂਦਾ, ਕੀ ਦਿਨ ਚੱਲ ਰਹੇ ਨੇ।
ਕੀ ਬੱਚਾ ਬੈਠੇਗਾ, ਕੀ ਬੱਚਾ ਥੋੜ੍ਹਾ ਰੈਸਟ ਕਰੇਗਾ। ਕੁਛ ਨ੍ਹੀ ਸਮਝ ਆਂਦਾ
ਦੱਸ ਪਹਿਲੇ ਤਾਂ ਕੋਚਿੰਗਾਂ ਵੀ ਨਹੀਂ ਹੁੰਦੀਆਂ ਸੀ ਏ ਤੇ ਹੁਣ ਈ ਕੋਚਿੰਗ ਕਰ ਲਈ ਏ
ਹੁੰ, ਹੁੰ, ਓ ਤੇ ਹੈਂ। ਚਲੋ ਅਸੀਂ ਕਹਿਣੇ ਚਲੋ ਜੋ ਵੀ ਟਾਈਮ ਨਿਕਲਦਾ ਹਸ ਖੁਸ਼ ਕੇ ਨਿਕਲ ਜਾਏ ਬਸ
ਹੁੰ।
ਅਸੀ ਤੇ ਕਹਿਣੇ ਆ ਖੁਸ਼ੀ -ਖੁਸ਼ੀ ਨਿਕਲੇ ਬਸ ਟਾਈਮ ਨਾ, ਜਿਹਦਾ ਵੀ ਆ ਬਸ, ਹੋਰ। ਕੀ
ਸਹੀ ਏ ਹੋਰ ਕੀ।
ਸਹੀ ਤਰ੍ਹਾਂ ਆਪਣਾ ਟਾਈਮ ਨਿਕਲੇ ਸਭ ਦਾ
ਹੂੰ -ਹੂੰ।
ਔਰ।
ਹੋਰ ਤੁਸੀਂ ਲਗਾਓ ਚੱਕਰ, ਆ ਜਾਓ।
ਬਸ -ਬਸ ਜੀ ਲਾਵਾਂਗੇ ਚੱਕਰ ਅਸੀਂ, ਕਿਸੇ ਦਿਨ ਆਵਾਂਗੇ ਤੁਹਾਡੇ ਕੋਲ਼ ਮੈਨੂੰ ਕੰਮ ਹੈਗਾ ਤੁਹਾਡੇ ਨਾਲ਼
ਅੱਛਾ, ਹਾਂਜੀ! ਆਣਾ ਜ਼ਰੂਰ।
ਮੈਂ ਆਵਾਂਗੀ ਤੁਹਾਡੇ ਕੋਲ਼ ਨਾ, ਹਾਂ। ਹੋਰ
ਹੋਰ ਬਸ ਬੈਠੇ ਦੇ ਆਂ, ਹੁਣ ਵੇਖੋ ਰਾਤ ਦੀ ਰੋਟੀ ਪਾਣੀ ਦੇਖਾਂਗੇ।
ਹਾਂ, ਐ ਵੀ ਜ਼ਰੂਰੀ ਏ ਨਾ
ਹੋਰ ਐ
ਪਤਾ ਨੀ ਲੱਗਦਾ ਐ ਤੇ ਸਵੇਰ ਦਾ ਖਾਓ ਰਾਤ ਦੁਪਹਿਰ ਦਾ ਆ ਜਾਂਦਾ ਦੁਪਹਿਰ ਦਾ ਖਾਓ ਰਾਤ ਦਾ ਆ ਜਾਂਦੈ।
ਹੋਰ ਆ ਹੁਣੇ ਸੱਤ ਵਜੇ ਤੋਂ ਸਾਡੇ ਇੱਥੇ ਤੇ ਲਾਈਟਾਂ ਜਾਣੀ ਇੰਨੀ ਸ਼ੁਰੂ ਹੋ ਜਾਂਦੀ ਹੈ ਬੜੀ ਜ਼ਿਆਦਾ ਜੂ ਲਾਈਟ ਜਾਏਗੀ ਰਾਤੀਂ ਦਸ ਵਜੇ ਆਏਗੀ ਨੌ ਵਜੇ ਆਏਗੀ ਅਨਧੇਰੇ ਚ ਅਸੀਂ ਰੋ ਰੋਟੀ ਖਾਂਣੇ ਆ, ਫ਼ਿਰ ਸੋਣ ਦਾ ਗਿਆਰਾਂ ਵਜੇ ਟਾਈਮ ਹੋਏਗਾ ਫ਼ੇਰ ਲਾਈਟਾਂ ਚਲੀ ਜਾਂਦੀਆਂ।
ਫ਼ੇਰ ਜਾਵਾਂਗੇ।
ਫੇ਼ਰ ਸਾਨੂੰ ਗਰਮੀ ਚ ਈ ਸੋਣਾ ਪੈਂਦਾ, ਫ਼ਿਰ ਸਵੇਰੇ ਸਕੂਲ ਵਗੈਰਾ ਵੀ ਜਾਣਾ ਹੁੰਦਾ ਐ, ਰੋਟੀ ਪਾਣੀ ਸਭ ਦੇਖਣਾ ਪੈਂਦਾ। ਫੇ਼ਰ ਇਸ ਕਰਕੇ ਸੋਣਾ ਈ ਪੈਂਦਾ ਗਰਮੀਆਂ ਚ ਈ ਫਿਰ ਰਾਤੀਂ ਕਦੀ ਚਾਰ ਵਜੇ ਉੱਠਦੇ ਪਏ ਆਂ, ਕਦੀ ਪੰਜ ਵਜੇ ਹੂ
ਓ ਬੱਚਾ ਅਰਾਮ ਨਾਲ ਸੋਂਦਾ ਵੇ
ਹੂ
ਜੋ ਬੰਦਾ ਵੀ ਆਰਾਮ ਨਾਲ ਥੱਕਿਆ ਹੋਇਆਂ ਆਯਾ, ਤੇ ਉਹ ਸੋ ਸਕੇ ਆਪਣਾ ਰਾਤ ਨੂੰ ਇੱਕ ਰਾਤ ਬਿਜਲੀ ਹੁੰਦੀ ਏ ਜੋ ਬੰਦਾ ਚੈਨ ਨਾਲ਼ ਸੌਣਦਾ ਹੋਵੇ ਹੂ ਉਹੀ ਗੱਲ ਏ ਨਾ ਬਸ, ਉਹ ਨੀ ਹੈਗਾ ਥੋੜ੍ਹਾ ਜਿਨਾ ਹੋਰ ਹੋਰ ਸੁਣਾਓ
ਬਸ ਚਲਦੀ ਪਈ ਏ
ਚਲੋ ਹਾਂ, ਚਲੋ ਭੈਣ ਜੀ ਮੈਂ ਤੁਹਾਨੂੰ ਕਰਨੀ ਆ ਫ਼ਿਰ ਹੈਨਾ ਬੱਚੇ ਜ਼ਰਾ ਹਨਾ ਠੀਕ ਹੈ ਠੀਕ ਹੈ ਓਕੇ ਜੀ। ਸਤਿ ਸ੍ਰੀ ਅਕਾਲ।